ਕੀ ਹੁਕਮ ਐ, ਹੂੰ, ਸਤਿ ਸ੍ਰੀ ਅਕਾਲ, ਬੋਲੋ ਕੀ ਹੁਕਮ ਐ?
ਬਸ ਮੈਂ ਬੋਲ ਰਹੀ ਸੀ ਕਿ ਦੇਖੋ ਗੱਲ ਕਰਨੀ ਐ ਤੇ ਤਾਂ ਹੀ ਕਰਿਆ ਕਰੋ, ਵਰਨਾ ਫਿਰ ਖ਼ਰਾਬ ਹੋ ਜਾਂਦਾ ਐ ਮਾਮਲਾ।
ਕਿਹੜਾ ਮਾਮਲਾ, ਐਵੇਂ ਕਿਹੜੇ ਖ਼ਰਾਬ ਹੋ ਜਾਂਦੇ ਨੇ?
ਹਾਂਜੀ?
ਟਾਰਗੇਟ ਖ਼ਰਾਬ ਹੋ ਜਾਂਦੇ।
ਨਾ ਬੋਲੋ ਨਾ ਵੀਰ ਜੀ।
ਹੂੰ ਹੂੰ, ਹੋਰ ਸੁਣਾਓ?
ਬਸ।
ਕੀ ਕਰ ਰਹੇ ਨੇ ਪਾਪਾ ਜੀ?
ਪਾਪਾ ਬੈਠੇ ਹੋਏ ਨੇ। ਸ਼ੇਅਰ ਮਾਰਕੀਟ ਖ਼ਰੀਦ ਦੇ ਰਹਿੰਦੇ ਨੇ। ਹਾਂ।
ਸਹੀ ਐ, ਟਾਈਮ ਪਾਸ ਕਰਨਾ ਤੇ ਕੁਛ ਚਾਈਦਾ, ਨਾਲ ਰਲ ਨਾ ਯਾਰ।
ਅੱਛਾ, ਜੀਯਾ ਜੀ ਆ ਗਏ ਨੇ, ਛੋਟੇ ਜੀਯਾ ਜੀ?
ਪਤਾ ਨੀ ਮੇਰੀ ਗੱਲ ਨੀ ਸਨਕੀ ਹੋਈ ਸੀ
ਕਿਓ?
ਪਤਾ ਨੀ 'ਮੈਂ ਲਗਾਈ ਚ ਨ ਫੋਨ ਕੌਣ ਮੂੰਹ ਲੱਗੇ
ਤੇਰੇ ਨਾਲ ਹੀ ਸੰਖੀਦੀ। ਸਾਡੇ ਨਾਲ ਤਾਂ ਠੀਕ ਰਹਿੰਦੀ ਏ
ਮੇਰੇ ਨਾਲ ਈ ਪਤਾ ਨੀ ਸੁ ਤੂੰ ਮੇਰੇ ਤੋਂ ਕਮਾਦੀ ਏ। ਤੂੰ ਮੇਰੇ ਤੋਂ ਆਏ ਕਰਦੀ ਏ ਪਤਾ ਨੀ ਚਿਰ-ਚਿਰ
ਸਨਕੀ ਨਹੀਂ ਹੋਏਗੀ ਵੈਸੇ ਬਿਜ਼ਜੀ ਹੋਏਗੀ ਨਾ ਆਏ ਗਿਆ ਨਾ ਤਾਂ
ਬਹੁਤ ਜ਼ਿਆਦਾ ਸੀ ਯਾਰ ਉਹਦੇ ਘਰ ਆਣਾ-ਜਾਣਾ
ਕੋਈ ਗੱਲ ਨਈ। ਸੁੱਖਾ ਨਾਲ ਪਰਿਵਾਰ ਹੈਗੈ
ਜਗ੍ਹਾ ਹੈ ਨੀ ਹੈ, ਸੁੱਖਾਂ ਨਾਲ ਪਰਿਵਾਰ ਨੂੰ ਕੀ ਕਰੀਏ?
ਠੀਕ ਏ।
ਲੇਕਿਨ ਫਿਰ ਵੀ ਬੰਦੇ ਨੂੰ ਥੋੜ੍ਹਾ ਸੋਚਣਾ ਚਾਹੀਦਾ ਨਾ ਉਨ੍ਹਾਂ ਘਰ ਇੰਨਾ ਜ਼ਿਆਦਾ ਆਇਆ ਗਿਆ ਵੇ
ਮੁੰਡਾ ਸਕੂਲ ਜਾ ਰਿਹਾ ਸੀ
ਹਾਂ ਜਾਂਦਾ ਸੁ, ਮੈਂ ਤੇਨੁ ਦੱਸ ਤੇ ਰਹੀ ਆ ਮੇਰੀ ਜ਼ਿਆਦਾ ਗੱਲ ਹੀ ਨਹੀਂ ਹੋਈ ਉਹਦੇ ਨਾਲ ਮੈਂ ਕਿਆ ਕੌਣ ਮੂੰਹ ਲੱਗੇ ਸਭ ਦੇ ਖੁੱਡੇ ਕੌਣ ਹੱਥ ਪਾਵੇ। ਅੱਜ ਆਣਾ ਸੌ ਸ਼ਾਇਦ ਅੱਜ-ਅੱਜ-ਅੱਜ ਹੁਣ ਪਤਾ ਨੀ ਮੈਨੂੰ ਓਦਾ ਸਵੇਰੇ ਆ ਗਿਆ ਹੋਣਾ ਸੋਂ
ਨਹੀਂ-ਨਹੀਂ-ਨਹੀਂ। ਦੁੱਪਾਰੀ ਬੋਲਰੇ ਸ਼-ਸਵੇਰੇ ਚੱਲੇਗਾ ਤੇ ਦੁੱ
ਚਲੋ ਪਤਾ ਚੱਲੇਗਾ। ਕੰਮ ਕਾਜ ਤੇ ਬੈਠੇਗਾ ਤਾਂ ਸਮਝ ਆਏਗਾ
ਹੂੰ। ਦੋ-ਚਾਰ ਮਹੀਨੇ ਬੈਠੇ ਤਾਂ ਹੀ ਸਮਝ ਆਏਗਾ ਐਵੇਂ ਨੀ ਆਏਗਾ।
ਪੜ੍ਹਨਾ ਬੜੀ ਮੁਸ਼ਕਿਲ ਏ ਲੇਕਿਨ ਇਹ ਜ਼ਰੂਰੀ ਵੀ ਸੀ
ਹੂੰ।
ਚੱਲ ਕਮ ਸੇ ਕਮ ਕਿਸੇ ਨੇ ਤੇ ਹਿੰਮਤ ਜਤਾ ਕੇ ਅੱਗੇ ਗੱਲ ਤੇ ਕੀਤੀ।
ਖਾਨ ਵੇਲੇ ਅੰਦਰ ਤੇ ਵੜੇਗਾ। ਐਟਲੀਸਟ ਕਲ ਨੂੰ ਹਾਂ ਕਲ ਨੂੰ ਅਗਰ ਚਲਿਆ ਕੰਮ ਆਪਣੇ-ਆਪ ਪਿਓ ਕ‌ਏਗਾ ਕੀ ਤੂੰ ਬੈਠ।
ਸਈ-ਸ‌ਈ ਗੱਲ ਏ। ਦੇਖੋ ਅਹ-
ਪਿਓ ਦੇ ਮਨ 'ਚ ਕੁਛ ਨੀ, ਕੰਮ ਚੱਲ- ਕਮ ਚੱਲ ਪਏਗਾ, ਪਿਓ ਆਪਣੇ ਆਪ ਬਿਠਾ ਦੇਗਾ, ਸੋ ਪੈਸੇ ਵੀ ਦੇਗਾ। ਸੋ- ਕੰਮ ਚੱਲਣ ਦੇ ਉੱਪਰ ਹੈਗਾ ਨਾ। ਆ ਯਾਰ ਕੈਪਟੇਨ ਫੋਨ ਕਰਦਾ ਪਿਆ।
ਕਿਉਂ? ਮਾਮੇ ਦਾ ਮੁੰ
ਨਈ ਬੋਲਦਾ ਪਿਐ। ਗੱਡੀ ਮਿਲਦੀ ਪਈ ਏ।
ਹਾਂ।
ਨੈਕਸੋਨ ਤੇ ਛੇ ਲੱਖ ਦੀ ਲੈਣੀ ਆ।
ਅੱਛਾ।
ਹਾਂ ਦੋ ਸਾਲ ਪੁਰਾਣੀ ਏ। ਸ‌ਈ ਕੰਡੀਸ਼ਨ ਏ।
ਕੀ-ਕੀ ਵਿਚਾਰੀ
ਹੈਂ।
ਕੀ ਵਿਚਾਰੀ?
ਯਾਰ ਆਟੋਮੈਟਿਕ ਗੱਡੀ ਏ। ਹਾਂ ਆਟੋਮੈਟਿਕ ਗੱਡੀ ਏ। ਹਾਂ। ਆਟੋਮੈਟਿਕ ਗੱਡੀ ਏ। ਫੇਰ ਮੈਨੂੰ ਪ੍ਰੈਕਟਿਸ ਹੋਏਗੀ ਨੀ। ਓਦੀ ਪ੍ਰੈਕਟਿਸ ਹੁੰਦੀ ਨਾਲੇ ਗੱਡੀ ਵੀ ਜੇੜੀ ਏ ਠੀਕ-ਠਾਕ ਏ। ਮੈਨੂੰ ਬੋਤ ਜਾਦਾ ਪਸੰਦ ਵਲੀ ਨੀ। ਚਲੋ ਓ ਤਾਂ ਮੈਂ ਚਲਾ ਲਾਂਗਾ। ਦੋ-ਤਿੰਨ ਸਾਲ ਬੰਦਾ ਚਲਾਏ, ਆ। ਹਾਂ ਦੋ-ਤਿੰਨ ਸਾਲ ਚਲੇ, ਹਾਂ। ਹੁਣ ਆਟੋਮੈਟਿਕ ਯੂਨੀਵਰਸਿਟੀ ਚ ਨਾ ਮੇਰੀ- ਪ੍ਰੈਕਟਿਸ ਹੋ‌ਈ ਕਿਥੇ ਹੋਰ ਚਲਾਨੀ, ਬੰਦਾ ਚਲਾ ਈ ਨਾ ਪਾਏ। ਪੈਲੇ ਚਲਾਨੀ ਆਂਦੀ ਹੋਏ ਨਾ ਹਾਂ-ਹਾਂ, ਪੈਲੇ ਚਲਾਣੀ ਆਂਦੀ ਹੋਏ ਨਾ, ਹਾਂ
ਔਫਿਸ ਸਿੱਖ ਆਯਾ ਵੇ ਕੀ
ਓਵੇਂ ਕਰਾਂ, ਓ ਓ ਅਗਰ ਸਿੱਖਣੀ ਏ ਤੇ ਆਟੋਮੈਟਿਕ ਲੈ ਕੇ ਬੈ ਜਾਵਾਂ।
ਹਾਂ ਓਈ ਨਾ ਪਤਾ ਚਲੇ ਮੈਂ ਦੁਸਰੀ ਕਦੀ ਚਲਾ ਈਨਾ ਪਾਂਵਾਂ, ਮਿੱਠਾ ਬਣ ਕੇ ਰੈਜਾ।
ਮਿੱਠਾ ਬਣ ਕੇ ਰੈ ਗਿਆ, ਮੰਮਾ ਸ ਬੋਯ।
ਆਟੋਮੈਟਿਕ ਚਲਾ ਭਾਵੇ, ਦੂਸਰੇ ਵੀ ਚਲਾਣੀ ਆਂਦੀ ਏ।
ਹਾਂ, ਨਾ ਸ‌ਈ ਨ‌ਈ-ਨਈ ਓ ਨਾ ਬ‌ਈ। ਕੋਈ ਹੋਰ ਮਿਲ ਰੀ ਐ ਤੇ ਦੱਸ ਬੋਲ। ਬੋਲ ਤੂੰ ਲੈ ਲੈ। ਮੈਨੂੰ ਦੱਸਦਾ ਪਿਆ ਵੇਂ।
ਨਈ ਕੈ ਕੈਂਦਾ ਮੇਰਾ ਬਜਟ ਹੁੰਦਾ ਤੇ ਮੈਂ ਲੈ ਲੈਂਦਾ।
ਨਨਾਂ ਏਡਾ ਬਜਟ ਨੀ ਸੂ।
ਮੈਂ ਅਪਨੇ ਦੋਸਤ ਨੂੰ ਕਾਗਾਂ, ਓ ਤੇ ਲੈ ਲੇਗਾ ਓ ਤੇ ਇਕ ਓ- ਆਟੋਮੈਟਿਕ ਈ ਟੁੰਡਦਾ ਪਿਆ ਵੇ।
ਅੱਛਾ, ਲਲੈ ਬੋਲ ਸੁੁ।
ਲੇਬਰ ਕਲੋਨੀ ਵਾਲਾ।
ਹਾਂ-ਹਾਂ। ਸਮਝ ਗੀ, ਸਮਝ ਗੀ ਹੁਣ
ਹਾਂ-ਹਾਂ ਜੀਜਾ ਓ ਲੇਕਿਨ ਜੀਜਾ ਕੋਲ ਪੁੱਛਦਾ ਨਾ ਪੈਲਾਂ।
ਅੱਛਾ-ਅੱਛਾ, ਅੱਛਾ ਓ ਵਾਲਾ।
ਹਾਂ, ਤੂੰ ਚਰਨ ਸਿੰਘ ਕਲੋਨੀ ਆਲਾ ਸਮਝੀ ਸੀ, ਵਿਯੋਕ? ਓ ਕੈਂਦਾ ਐ, ਮੈਂ ਪੈਲੇ ਪੰਜ ਸਾਲ ਪੈਸੇ ਜੋੜਾਂਗਾ ਪੰਦਰਾਂ ਲੱਖ ਜੋੜ ਕੇ ਓਦੀ ਐਫ ਡੀ ਕਰਾਂਗਾ। ਐਫ ਡੀ ਦਾ ਜੋ ਵਿਆਜ ਆਏਗਾ ਓਦੇ ਉਪਰ ਈ ਐਮ ਆਈ-
ਓ ਖਾਂਗਾ ਲੇਕਿਨ ਐ ਬੜੇ ਭੁੱਖੇ-ਨੰਗੇ ਟਾਈਪ ਦੇ ਲੋਕ ਨੇ, ਪਤਾ ਈ?
ਹਾਂ, ਓ ਤੇ ਐਈ ਐ। ਮੈਂ ਮੈਂ ਕੇਯਾ ਮੈਂ ਕੇਯਾ ਪੰਜ ਸਾਲ ਬਾਦ- ਤੇਰੇ ਮਾਂ-ਪਿਓ ਹਜੇ ਫਸਟ ਕਲਾਸ ਨੇ, ਓ ਲੋਕ ਇੰਜੋਏ ਕਰ ਲਾਂਗੇ। ਵੋਟੀ ਦੇ ਤੇਰੇ ਚੂੜਾ ਹੁਣੇ ਚੜਿਆ ਹੋਇਆ, ਪੰਜ ਸਾਲ ਬਾਦ ਪੰਜ ਸਾਲ ਬਾਦ ਤੇਰੀ ਵੋਟੀ ਦੇ ਚੂੜਾ ਥੋੜੀ ਨਾ ਹੋਏਗਾ।
ਓ ਸ਼ੌਕ ਅਲੱਗ ਰੈਂਦੇ ਨੇ ਘੁਮਾਣੇ ਦੇ ਫਿਰਾਣੇ ਦੇ ਲੇਕਿਨ ਲੇਕਿਨ ਨਾ ਸਭ ਦੀ ਸੋਚ ਨਈਂ ਏ।
ਕੈਂਦੇ ਕੈਂ ਦੇ ਠੀਕ ਏ, ਕੋਈ ਗੱਲ ਨਈਂ, ਓ ਐਡਜਸਟ ਕਰ ਲੈਂਦੀ ਏ। ਤੇ ਕਰ ਲੈਂਦੀ ਏ, ਤੇਰਾ ਨਵਾਂ-ਨਵਾਂ ਵਿਯਾ ਹੋਇਆ।
ਗੱਲ ਨਈਂ ਏ, ਇੱਕ ਅਪਣਾ ਪਰਸਨਲ ਕੋਈ ਸ਼ੌਕ ਰੈਂਦਾ ਕਿ ਨਈਂ ਰੈਂਦਾ, ਸਈ ਗੱਲ, ਸਈ ਗੱਲ। ਲੇਕਿਨ ਸਭ ਦਾ ਅਪਨਾ-ਅਪਨਾ। ਕੀ ਬੋਲੇਂਗਾ, ਅਪਨੀ ਰਾਏ ਵੇ ਅਪਨੀ ਤਾਂ ਰਾਏ ਐ ਵੇ ਭਈਆ
ਫੇਰ ਬੋਲਦੈ, ਫੇਰ ਬੋਲਦੈ, ਲੈ ਆਓ। ਫੇਰ ਓਨੂੰ ਹਾਥੀ ਲਿਆਣਾ ਸੌਖੈ, ਪਾਲਣਾ ਔਖੈ। ਮੈਂ ਕਿੰਨੀ ਚੱਲ ਜੇਗੀ ਤੇਰੀ ਤੂੰ ਰੋਜ਼ ਤੇ ਨਾ ਚਲਾਨੀ ਐ, ਤੂੰ ਰੋਜ ਤੂੰ ਰੈਂਦਾ ਹੈ ਨੀ ਕਾਨਪੁਰ। ਹਾਂ, ਤੇ ਕੈਂਦਾ ਫੇਰ ਮੇਨਟੇਨੈਂਸ ਤੇ ਓ ਲੇਬਰ ਬੋਲਦਾ ਸਾਲ ਤੇ ਏਕ ਵਾਰ ਮੇਨਟਨੈਂਸ ਹੁੰਦੀ ਐ, ਕਿੰਨੀ ਮੇਨਟੇਨੈਂਸ ਹੋ ਜਾਂਦੀ ਏ?
ਅਰੇ ਐ ਸਭ ਪਾਗਲਪੰਤੀ ਏ, ਮੈਂ ਤੇ ਕੈਂਦੀ ਜੀਦੀ ਸੋਚ ਛੋਟੀ ਏ, ਓਦਾ ਕੁੱਛ ਨੀਂ ਹੋ ਸਕਦਾ। ਓ ਤੇ ਚੰਗੀ ਏ, ਓਨੂੰ ਵੋਟੀ ਚੰਗੀ ਮਿਲ ਗਈ ਏ, ਜੋ ਏਨਾ ਐਡਜਸਟ ਕਰ ਲੈਂਦੀ ਐ ਬਰਨਾ ਕੋਈ ਹੋਰ ਹੋਏ ਨਾ ਕਦੇ ਐਡਜਸਟ ਹੀ ਨਾ ਕਰ ਪਾਏ ਓਦੇ ਨਾਲ
ਏਸੀ ਲਗਵਾਏ ਨੇ ਸਾਰਾ ਦਿਨ ਚਲਾਦੇ ਨੇ ਸਿਰਫ ਰਾਤ ਰਾਤ ਏ ਸੀ ਚਲਾਦੇ ਨੇਆ
ਦੱਸ ਅਸੀਂ ਜਾਂਨੇ ਆ ਆਪਣੇ ਪੇਕੇ। ਹੈਂ, ਬੱਚੇ ਏਨਾ ਚਲਾਂਦੇ ਨੇ, ਏਨਾ ਚਲਾਂਦੇ ਨੇ ਕਿ ਰਿਮੋਟ ਕਿੱਥੇ ਹੁੰਦਾ ਪਤਾ ਈ ਨੀ ਹੁੰਦਾ ਸਾਨੂੰ, ਪਰ ਸਾਡੇ ਕੋਈ
ਦਿਨ-ਦਿਨ, ਦਿਨ-ਦਿਨ ਤੇ ਏਸੀ ਚਲਾਦੇ ਰੈਨੇ ਐ ਓ ਸਵਿੰਗ ਬੰਦ ਕਰ ਦਿੰਦੇ ਨੇ ਕਿ ਸਵਿੰਗ ਦਾ ਵੀ ਤੇ ਬਿੱਲ ਆਏਗਾ।
ਆ ਲੈ ਐ ਵੀ ਗੱਲ ਮੈਂ ਤੇ ਪੈਲੀ ਵਾਰ ਸੁਣ ਰਈ ਆਂ।
ਆਹ ਫਰਚੋਂਵੀ ਤੋਂ ਥੱਲੇ ਲੈ ਕੇ ਨੀ ਚਲਦੇ।
ਅੱਛਾ! ਤੇ ਵਹੁਟੀ ਐਡਜਸਟ ਕਰ ਲੈਂਦੀ ਸੂੰ।
ਕਰਦੀ ਐ ਹਾਲ ਤੇ ਆਪੂ ਸੌਦੇ ਨੇ ਪਿੱਛੇ ਮਾਂ-ਪੇਓ।
ਅੱਛਾ!
ਹਾਂ, ਇੱਕੋਂ ਏ ਸੀ ਪੂਰੇ ਘਰ 'ਤੇ।
ਹਾਂ! ਲੇਕਿਨ ਗ਼ਲਤ ਐ ਮੈਂ ਕੈਨੀ ਆਂ ਕਿਸੇ ਦੀ ਧੀ ਭੈਣ ਲੈ ਕੇ ਆਏਓ ਚੰਗੇ ਚ ਰੱਖੋ ਐ ਤੇ ਹੈ ਨੀ ਕਿ ਤੁਸੀਂ ਨਈ ਅਫੋਰਡ ਕਰ ਸਕਦੇ ਤੇ ਗੱਲ ਅਲੱਗ ਹੁੰਦੀ ਐ।
ਸਈ ਗੱਲ ਐ।
ਅਫੋਰਡ ਕਰ ਸਕਦੇ ਓ, ਸਭ ਕਰ ਸਕਦੇ ਓ ਤੇ ਮੈਂ ਕੈਂਦੀ ਹਾਂ ਵੀਰ ਜੀ ਕੋਈ ਮਤਲਬ ਨਈਂ ਜੇ ਪੈਸਾ ਜੋੜ ਕੇ ਅਗਰ ਆਪਣੀ ਜ਼ਿੰਦਗੀ ਨਈਂ ਜੀਵਿਤ ਐ।
ਮੈਂ ਕੈਨਾ ਜੋੜੋ ਤੁਸੀਂ ਆਯਾਸ਼ੀਆਂ ਥੋੜ੍ਹੀ ਨਾ ਕਰ ਰੇ ਲੈ ਕੇ।
ਲੇਕਿਨ ਕਮ ਸੇ ਕਮ ਜੋ ਆਪਣੀ ਬੇਸਿਕ ਰਿਕੁਆਇਰਮੈਂਟਸ ਨੇ ਓਨੂੰ ਤੇ ਤੁਸੀਂ ਪੂਰੀ ਕਰਕੇ ਚਲੋ।
ਮੈਂ ਬੋਲਿਆ ਮੈਂ ਕਿਆ ਤੂੰ ਮੇਰੀ ਜਗ੍ਹਾ ਹੁੰਦਾ ਤੂੰ ਕਦੀ ਮਕਾਨ ਨਾ ਲੈ ਪਾਂਦਾ। ਹਾਂ! ਕੈ ਕੈ ਕੈਂਦਾ। ਹਾਂ, ਹਾਂ, ਕੈਂਦਾ ਮੈਂ ਏਨਾ ਲੋਨ ਲੈਂਦਾ ਈ ਨਾ ਕਦੀ।
ਹਾਂ, ਬਟ ਇੰਝੇ ਨੀ ਹੁੰਦਾ ਨਾ ਜੋ ਚੀਜ਼ਾਂ ਜ਼ਰੂਰੀ ਨੇ ਓ ਚੀ ਜ਼ਰੂਰੀ ਨੇ। ਤੂੰ ਵੀ ਹੁਨ ਫਾਈਨਲ ਕਰ ਕੁਛ ਤੇ ਏਨਾ ਨੇ ਲਟਕਾ ਛੜਿਆ ਈ ਤੇਰਾ ਵੀ ਕਮ ਤੇ ਲਟਕਿਆ ਹੋਇਆ।
ਮੈਂ ਸਿੱਦਾ ਬੋਲਦਾ ਦੇ ਸਕਾਂਗਾ ਤੇ ਦੱਸ ਹਜਾਰ। ਅੱਸੀ ਹਜ਼ਾਰ ਵੀ ਦੇ ਲਾਂਗਾ ਨਈ ਦੇ ਪਾਂਗਾ ਤੇ ਦਸ ਹਜ਼ਾਰ ਵੀ ਨਈ ਦੇ ਪਾਂਗਾ।
ਸਈ ਗੱਲ ਐ, ਆਪਣੀ ਆਵਕ ਹੋਣੀ ਚਾਈਦੀ ਐ।
ਹਨਾ ਅਗਰ ਆਵਕ ਹੋਏਗੀ ਤਾਂ ਪੰਜਾ ਹਜ਼ਾਰ ਵੀ ਦੇ ਦਾ ਈ ਐਮ ਆਈ ਅਗਰ ਨਈ ਹੋਏਗੀ ਤਾਂ ਦਸ ਹਜ਼ਾਰ ਵੀ ਔਖਾ ਮੇਰੇ ਲਈ। ਹੁਣ ਜੀਜਾ ਜੀ ਨੂੰ ਕਾਰ ਦੀ ਕਿੰਨੀ ਈ ਐਮ ਆਈ ਜਾਂਦੀ ਐ। ਪੰਦਰਾਂ ਵੀਹ ਹਜ਼ਾਰੀ ਜਾਂਦੀ ਨਾ ਔਖਾ ਹੋਆ ਹੋਇਆ ਨਾ। ਹੈਲੋ। ਹੈਲੋ। ਹੈਲੋ।
ਓ
ਆਵਾਜ਼ ਕੱਟ ਰਈ ਐ, ਆਵਾਜ਼ ਕੱਟ ਗਈ ਸੀ। ਆਵਾਜ਼ ਕਟ ਰਈ ਐ, ਨੈਟਵਰਕ ਨੀ ਐ, ਕੀ?
ਠੀਕ ਹੈ
ਮਨ ਵੀ ਕੱਟ ਰਹੀ ਹੈ।
ਆ ਗਿਆ ਮੈਂਨ ਤਿਆਰੀ ਆਪੇ
ਹੁਣ ਤੁਹਾਡੀ ਠੀਕ ਹੋਈ ਹੈ। ਕਿਤੇ ਬਰ ਚਲੀ ਗਈ ਸੀ ਕਿ
ਨਹੀਂ-ਨਹੀਂ
ਹਾਂ-ਹਾਂ ਬਾਹਰ ਚਲੇ, ਗਈ ਸੀਗੀ
ਅੱ ਅੱਛਾ
ਹੁਣ ਵੀ ਕੱਟ ਰਹੀ ਹੈ।
ਹੈਲੋ
ਹੂ,
ਹੂ,
ਤੇਰੀ ਕਟ ਰਹੀ ਹੈ।
???? ??? ਹੈਲੋ ਹੂ ????